ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਨੇ?
ਵਧੀਆ-ਵਧੀਆ, ਤੁਸੀਂ ਸੁਣਾਓ?
ਵਧੀਆ, ਹੋਰ ਕੀ ਕਰ ਰਹੇ ਹੋ ਅੱਜ-ਕੱਲ੍ਹ?
ਬਸ ਬੈਠੇ ਆ, ਆਰਾਮ ਨਾਲ ਮੈਂ ਕਹਿ ਰਿਹਾ ਮੈਂ ਤੜ ਨਾਲ ਨਾ ਵਧੀਆ-ਵਧੀਆ। ਮੈਂ ਤੁਹਾਡੇ ਨਾਲ ਨਾ ਪ੍ਰਾਈਵੇਟ ਜੌਬ ਤੇ ਸਰਕਾਰੀ ਜੌਬ ਦੇ ਬਾਰੇ ਗੱਲ ਕਰਨੀ ਸੀ ਕੇੜੀ ਜਾਦਾ ਵਧੀਆ ਹੁੰਦੀ ਹੈ। ਇਥੇ ਬੜੇ ਕੁਛ ਡਿਸਕਸ ਕਰਦੇ ਆਂ ਕੀ ਵਧੀਆ ਹੁੰਦਾ ਵੈਸੇ ਤਾ ਮੇਰੇ ਹਿਸਾਬ ਨਾਲ ਮੈਨੂੰ ਪ੍ਰਾਈਵੇਟ ਜੋਬ ਵਧੀਆ ਹੈਗੀ ਐਂ, ਆ ਉਹ ਸਰਕਾਰੀ ਜੋਬ ਵਧੀਆ ਹੈਗੀ ਐ ਪਰ ਮਿਲਦੀ ਬੜੀ ਮੁਸ਼ਕਿਲ ਹੈ ਹੈਨਾ ਸਹੀ ਗੱਲ ਹੈ?
ਜੋਬ ਸਾਰੀਆਂ ਵਧੀਆ, ਕੋਈ ਐਵੇ
ਸਰਕਾਰੀ ਚ ਪਹਿਲੇ ਮਤਲਬ ਪਹਿਲੇ ਪਹਿਲੇ ਲੋਕਾਂ ਨੂੰ ਸਰਕਾਰੀ ਤਾਂ ਪਸੰਦ ਆਦੇ ਸੀਗੇ। ਲੋਕਾਂ ਨੂੰ ਉਹ ਮਤਲਬ ਜੋਬ ਕਰਾਦਾ ਹਾਂ। ਨਹੀ ਪੈਸੇ ਤਾਂ ਚਲੋ ਹੈ। ਹੀ ਈ ਜਿਆਦਾ।
ਕੰਮ ਕੰਮ ਨੀ ਹੁੰਦਾ ਸੀ ਘਰ ਜ਼ਿਆਦਾ ਤਦ ਕਰਕੇ ਵੀ
ਘਰ ਕੰਮ ਦੀ ਗੱਲ ਨੀ ਐ, ਤੇ ਪਹਿਲੇ ਪਹਿਲੇ ਇਹ ਐ ਸੀ ਪੱਲੇ ਲੋਕਾਂ ਨੂੰ ਘੱਟ ਬੜੇ ਤੇ ਵੀ ਜੋਬ ਮਿਲ ਜਾਂਦੀ ਸੀ।
ਹਾਂ ਅੱਠਵੀਂ ਹਾਂਜੀ, ਹੁਣ ਤੇ ਬਾਈ ਸਾਬ ਪੇਪਰ ਕਲੀਅਰ ਕਰੋ ਪੇਪਰ ਕਲੀਅਰ ਕਰੋ, ਉਹ ਵੀ ਨੀ ਹੁੰਦੇ ਸੀ। ਬੁੱਢੇ ਹੋ ਜਾਂਦੀ ਕੱਪੇ ਕਰਦੇ-ਕਰਦੇ ਆਉਂਦੇ
ਹੂੰ ਤੇ ਉਸ ਤੋਂ ਬਾਅਦ ਜਿਹੜੀ ਉਹ ਮੇਨ ਕਰਦੇ ਸੀ ਇਸ ਕਰਕੇ ਬਈ ਆਪਾਂ ਜੇ ਰਿਟਾਇਰ ਹੋ ਜਾਂਗੇ ਸਾਨੂੰ ਰਿਟਾਇਰਮੈਂਟ ਦਾ ਵੀ ਪੈਸਾ ਮਿਲੇਗਾ।
ਸਰਕਾਰੀ ਚ ਇਹੀ ਫਾਇਦਾ ਪ੍ਰਾਈਵੇਟ ਚ ਨਹੀਂ ਮਿਲਦੀ।
ਪੈਨਸ਼ਨ ਮਿਲੇਗੀ ਸਾਨੂੰ।
ਬਹੁਤ ਫ਼ਾਇਦਾ ਹੈ ਸਰਕਾਰ ਸਰਕਾਰੀ ਜਾਂ
ਤੇ ਹੁਣ ਹੁਣ ਉਲਟਾ ਸਾਬ ਕਰਤਾ ਉਹਨਾਂ ਨੇ ਹੁਣ ਪੈਨਸ਼ਨ ਹੈ ਹੀ ਨੀ।
ਸਰਕਾਰੀ ਚ ਤਾਂ ਹੈਗੀ ਮੇਰੇ ਖਿਆਲ ਪੈਨਸ਼ਨ
ਨਈ ਹਟਾ ਤੀ ਨਾ ਹੁਣ ਉਹਨਾਂ ਨੇ ਜੋ ਵੀ ਰਿਟਾਇਰਮੈਂਟ ਤੇ ਬਸ ਦੇ ਦਿੰਦੇ ਆ। ਪੈਸਾ ਜਿਹੜਾ ਦੇ
ਹਾਂ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ, ਰਿਟਾਇਰਮੈਂਟ ਦੇ ਪੈਸੇ ਮਿਲਦੇ।
ਚੰਗੇ ਦਿੰਦੇ ਅ
ਹੁਣ ਇਹ ਵੀ ਗੱਲ ਠੀਕ ਆ। ਪ੍ਰਾਈਵੇਟ 'ਚ ਇਹ ਵੀ ਗੱਲ ਹੈਗੀ ਆ, ਆਪਾਂ ਜਿਸ ਮਰਜ਼ੀ ਦਸ ਵਜੇ ਤੋਂ ਜਾ ਕੇ ਪੰਜ ਵਜੇ ਤੋਂ ਕਰ ਸਕਦੇ ਆ, ਆਪਣਾ ਟਾਈਮਿੰਗ ਹੁੰਦੀ ਉਹਦੇ ਚ।
ਨਹੀਂ ਪ੍ਰਾਈਵੇਟ, ਬੰਦਾ ਫੇਰ ਫਸ ਸਕਦਾ ਐ ਕਿ ਟਾਈਮਿੰਗ ਜਿਆਦਾ ਹੋਏ ਸਰਕਾਰ ਹੀ ਇਹ 'ਚ ਹੁੰਦਾ ਕਿ ਫਿਕਸ ਟਾਈਮ ਹੈ। ਬਸ-
ਜਦੋਂ ਪਿੱਛੋਂ ਕੰਮ ਆਏਗਾ। ਤਦ ਅੱਗੇ ਕੰਮ ਹੋਏਗਾ।
ਹਾਂ, ਬਸ ਤੁਹਾਡਾ ਅਗਰ ਪੰਜ ਵੱਜ ਗਿਆ ਤੇ ਤੁਹਾਡੀ ਛੁੱ ਟੀਏ ਓਸ ਤੋਂ ਬਾਅਦ ਚਾਹੇ ਕੁਛ ਹੋਜੇ, ਤੁਸੀਂ ਕੰਮ ਨੀ ਕਰਦੇ।
ਹਾਂਜੀ- ਹਾਂਜੀ ਸਈ ਗੱਲ ਐ, ਬਿ
ਇਹ ਗੱਲ ਹੈ। ਬਾਕੀ ਪ੍ਰਾਈਵੇਟ ਹੈਗਾ ਈ ਪ੍ਰਾਈਵੇਟ ਹੈਗਾ ਈ ਜੋਬਾ ਐਹੋ ਜੀ ਵੀ ਜਿਵੇਂ ਪੈਸਾ ਬੜਾ ਵਧੀਆ ਮਿਲਦਾ ਹੈ। ਲੋਕੀ ਤਿੰਨ-ਤਿੰਨ ਚਾਰ ਲੱਖ ਰੁਪਏ ਵੀ ਸੈਲਰੀ ਪਰ ਲੈਂਦੇ ਆ
ਹਾਂਜੀ-ਹਾਂਜੀ ਹਾਂ। ਸਰ ਸਰਕਾਰੀ ਜੋਬ ਤੇ ਵੈਸ ਸਰਕਾਰੀ ਜੋਬ ਜਿਵੇਂ ਹੁਣ ਪੇਪ ਕੋਈ ਬੰਦੇ ਪੇਪਰ ਕਲੀਅਰ ਕਰਦੇ ਨੇ, ਬੜੇ ਪੇਪਰ ਕਲੀਅਰ ਕਰਦੇ ਨੇ ਪੇਪਰ ਦੀ ਬੜੀ ਮਿਹਨਤ ਕਰਦੇ ਆ। ਅੱਜਕੱਲ ਦੇ ਪੈਸੇ ਪੇਪਰ ਵੀ ਪੈਸੇ ਦੇ ਦੇਖਣ ਲੱਗ ਗਿਆ। ਹੁਣ ਤੁਸੀਂ ਦੇਖ ਲੋ ਨੀਟ-ਨੀਟ ਦਾ ਪੇਪਰ ਦਾ ਪੇਪਰ ਵੇਖ ਲਓ ਉਹ ਵੀ ਵਿਚ ਗਿਆ। ਜਿਨਾ ਨੇ ਤਿਆਰੀ ਕੀਤੀ ਜਿਨਾਂ ਦੇ ਘਰ ਦੇ ਬੜੇ ਪੈਸੇ ਗਰੀਬ ਨੇ ਮਤਲਬ ਥੋੜੇ ਘਰ ਪੜ ਪੜ੍ਹਾਉਣ ਜੋਗੇ ਹੈਗੇ ਨੇ, ਤਿਆਰੀਆਂ ਕੀਤੀਆਂ ਐਨੀ ਮੈਂ ਮੁਸ਼ਕਿਲ ਨਾ।
ਹੁਣ ਆਪਣੇ-ਆਪਣੇ ਇੰਡੀਆ ਚ ਰੂਲ ਬੜੇ ਬੇਕਾਰ ਨੇ। ਪੜ੍ਹਾਈ ਦੇ ਮਾਮਲੇ ਚ ਹੁਣ ਜਿਹੜਾ ਜਰਨਲ ਕਾਸਟ ਦਾ ਬੰਦਾ ਨਾ ਉਹ ਪਿੱਛੇ ਰਹਿ ਜਾਂਦਾ ਜ਼ਿਆਦਾ।
ਸਿਵਲ ਨੇ।
ਜਿਹੜੇ ਬੀਸੀ, ਆਹ ਬੀ ਸੀ ਐਸਸੀ ਆਲੇ ਆ। ਸੀਟਾਂ ਦਾ ਹਿਸਾਬ ਗ਼ਲਤ ਹੈਗਾ ਕਿਉਂਕਿ ਦਿਮਾਗ ਤੇ ਸਾਰਿਆਂ ਦਾ ਸੇਮ ਹੀ ਏ। ਹੈਲੋ ਹੈਲੋ। ਹੈਲੋ ਹੈਲੋ ਹੈਲੋ ਹੈਲੋ
ਹਾਂਜੀ, ਹੈਲੋ, ਯਾਰ ਨੈੱਟਵਰਕ ਦੀ ਬਹੁਤ ਇਸ਼ੂ ਹੋ ਰਿਹਾ। ਨੈਟਵਰਕ ਦਾ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਭਾਜੀ।
ਅੱਛਾ-ਅੱਛਾ, ਮੈਖਾ ਆਪਣੇ ਇੰਡੀਆ ਨਾ ਰੂਲ ਰੂਲ ਬੜੇ ਬੇਕਾਰ ਨੇ।
ਹਾਂਜੀ ਬਾਹਰਲੇ ਦੇਸ਼ ਵੇਖ ਲੋ ਤੁਸੀਂ ਜਿਵੇਂ
ਹਾਂ ਨਹੀਂ ਕਾਸਟ ਦੇ ਹਿਸਾਬ ਨਾਲ ਸਾਨੂੰ ਇਹ ਤੇ ਜੋਬ ਦਿੰਦੇ ਆ। ਹੁਣ ਮੰਨ ਲਓ ਐਸ ਸੀ ਵਾਲੇ ਦਿਮਾਗ ਸਾਡੇ ਜਿਨਾ ਈ ਏ ਜਨਰਲ ਜਿਨਾ ਜਾਂ ਬੀ ਸੀ ਜਿਨਾ। ਹੈਲੋ
ਹੈਲੋ, ਹੈਲੋ ਹਾਂਜੀ ਬਾਈ, ਹੈਲੋ ਹੈਲੋ।
ਮੈ ਖਿਆ ਭਾਜੀ ਦਿਮਾਗ ਤਾਂ ਉਹਨਾਂ ਚ ਵੀ ਉਹਨਾਂ ਈ ਐ, ਸਾਡੇ ਜਿੰਨਾ ਹੀ। ਮਤਲਬ ਬੀ ਸੀ ਏਸ ਸੀ ਬੀ ਸੀ ਜਿਨ ਜਰਨਲ ਜਿੰਨਾ, ਤੇ ਬੀਸੀ ਵਾਲਾ ਵੀ ਚਲੋਂ ਥੋੜਾ ਉਹਨੂੰ ਮਿਲ ਜਾਂਦਾ ਕੱਟ ਔਫ ਉਹ ਜਿਹੜਾ ਜਰਨਲ ਹੈ ਉਹ ਵਿਚਾਰਾ ਤੇ ਫਿਰ ਰਹਿ ਹੀ ਜਾਂਦਾ।
ਉਣ ਦੱਸੀ ਨੱਬੇ ਪ੍ਰਸੈਂਟ ਹੈਗਾ ਕਟ ਔਫ ਉਹਨਾਂ ਦਾ।
ਹੁਣ ਮੇਰੇ ਯਾਰ ਦੀਆਂ ਭੈਣ ਏ ਯਾਰ ਦੀ ਭੈਣ ਨੇ ਉਹਨੇ ਇੰਨੇ ਪੇਪਰ ਦਿੱਤੇ ਆ ਅਜੇ ਨੀਟ ਨੀਟ ਦੇ, ਉਹ ਕਦੀ ਇੱਕ ਨੰਬਰ ਤੋਂ ਰਹਿ ਜਾਂਦੀ, ਕਦੀ ਦੋ ਨੰਬਰ ਕਿਉਂਕਿ ਉਹਦਾ ਵੀ ਫਿਰ ਜਰਨਲ
ਹਾਂਜੀ ਹਾਂਜੀ ਹਾਂਜੀ।
ਉਹ ਮੰਨ ਲਓ ਬੀ ਸੀ, ਉਹ ਬੀ ਸੀ ਐ ਸੀ ਚ ਹੁੰਦੀ ਹੁਣ ਤੱਕ ਕਲੀਅਰ ਹੋ ਜਾਂਦਾ।
ਹੂੰ, ਸਹੀ ਗੱਲ ਏ।
ਇਹ ਥੋੜਾ ਗ਼ਲਤ ਸਿਸਟਮ ਹੈ, ਹੁਣ ਆਪਾਂ ਅਗਰ ਆਪਣੇ ਸਿਰ ਤਾਂ ਕੀ ਨ ਨਿਗਰ ਨਿਗਮ ਵੇਖ ਲਈਏ, ਤੇ ਜ਼ਿਆਦਾ ਐਸ ਸੀ ਲੋਕ ਦੇ
ਲੱਗੇ ਹੁੰਦੇ ਆ ਹਾਂ। ਹਾਂ ਸਰਕਾਰੀ ਜਵਾਨ ਹੁੰਦੇ ਜਿਹੜੇ ਜਾਤੀ ਉਹੀ ਲੱਗ ਜਾਂਦੇ।
ਇਹ ਗਲਤ ਗੱਲ ਐ ਨਾ ਬਾਜੀ ਐ।
ਹਾਂ ਬਹੁਤ ਗ਼ਲਤ ਐ, ਹਾਂਜੀ ਤੁਸੀਂ ਆਗੇ ਵੇਖ ਲੋ।
ਸਭ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ। ਨਾਲੇ ਸਾਡੇ ਤੇ ਕੋਈ ਆਵਾਜ਼ ਨਹੀਂ ਚੁੱਕਦਾ ਕੋਈ ਅੱਗੇ।
ਹਾਂ ਕੋਈ ਪ੍ਰੋਟੈਸਟ ਨਹੀਂ ਕਰਦਾ
ਹਾਂ ਉਲਟਾ ਜਰ, ਜਰਨਲ ਵਾਲਿਆਂ ਨੂੰ ਐਵੇਂ ਕਰਨਾ ਚਾਹੀਦਾ।
ਹੁਣ ਐ ਪਾਲਟੀ ਬਣਨੀ ਐ ਇੱਕ।
ਉਹ ਵੀ, ਭਾਜੀ ਆਪਣਾ ਸਿਰਫ ਨਾਮ ਨਾਮ ਲੈ ਰਹੀ ਹੋਰ ਕੁੱਛ ਉਹਨੇ ਸਿਰਫ ਫਾਇਦਾ ਚੁੱਕਿਆ, ਉਹਨੂੰ ਮੌਕ ਮੌਕਾ ਮਿਲ ਗਿਆ ਬਸ।
ਸਹੀ ਗੱਲ ਐ।
ਛਾ ਅੱਜਕੱਲ ਤੇ ਯੂਥ ਆਸਤੇ ਖੋਲੀ ਉਹਨਾਂ ਨੇ।
ਜੇ ਖੋਲ ਲਈ ਸਾਰੇ ਹੀ ਪਹਿਲੇ ਲੋਸ ਕਰਕੇ ਆਉਂਦੇ ਆ ਬਾਅਦ 'ਚ ਸਾਰੇ ਹੀ ਆਪਣੇ ਪ੍ਰੋਫਿਟ ਕਰਕੇ ਹੋ ਜਾਣੇ ਆ।
ਹਾਂਜੀ।
ਆਏ ਦੇ ਉਹ ਆਪਣੀ ਸੀਟ ਲਈ ਨੇ ਨਾ, ਹੁਣ ਅੱਗੇ ਉਹ ਸੋਚਦੇ ਨੇ ਆਪਾਂ ਫਾਈਨੈਂਸ਼ੀਅਲ ਲੜੀਏ।
ਸਹੀ ਗੱਲ, ਇਲੈਕਸ਼ਨ ਲੜੀ ਉਹਨੂੰ ਆਪਣਾ ਨਾਮ ਬਣਾ ਬ
ਤੇ ਇਲੈਕਸ਼ਨ ਤੋਂ ਬਾਅਦ ਤੇ ਮੇਨ ਫੇਰ ਇਹੀ ਹੋਇਆ ਨਾ। ਕਿ ਉਹਨਾਂ ਨੇ ਆਪਣਾ ਪ੍ਰੋਫਿਟ ਸੋਚਿਆ ਦਾ।
ਹਾਂਜੀ ਤੁਸੀਂ ਜਿਵੇਂ ਵੇਖ ਲੋ ਬਾਹਰ ਦੇਸ਼ ਦੀ ਪੜ੍ਹਾਈ ਵੇਖਲੋ। ਉੱਧਰ ਸਿਰਫ ਇੱਕ ਤੋਂ ਲੈ ਕੇ ਬਾਰਵਾ ਤੱਕ ਬਾਰਵੀਂ ਤੱਕ ਕੋਈ ਪੈਸਾ ਨਹੀਂ ਲਾਇਆ। ਸਾਡੇ ਇੱਥੇ ਹਰ ਫੀਸ ਦਾ ਪੂਰਾ ਪਤਾ।
ਜਿਹੜੇ।
ਹਾਂ ਹਾਂਜੀ ਉਹ ਪੀ ਏ ਰਾਹੀਂ ਮੈਂ ਗੱਲ ਕਰ ਰਿਹਾ ਵੈਸੇ ਗੱਲ ਕਰ ਰਿਹਾ ਤੈਨੂੰ ਦੱਸ ਰਿਹਾ। ਉਹ ਡਿਗਰੀ ਦੇ ਪੈਸੇ ਸਿਰਫ ਡਿਗਰੀ ਦੇ ਪੈਸੇ ਸਾਡੇ ਇਥੇ ਹਰ ਕੋਈ ਸਰਕਾਰ।
ਚੀਜ਼। ਇੱਕ ਚੀਜ਼ ਹੋਰ ਵੇਖੋ ਜੇ ਸਾਡੇ ਦੇਸ਼ ਚ ਕੋਈ ਵੀ ਆ ਜਾਂਦਾ ਕੰਮ ਕਰਨ। ਕੋਈ ਚੈਕਿੰਗਾਂ ਨੀ ਹੁੰਦੀਆਂ ਸਾਡੇ ਇੱਥੇ ਕੋਈ ਕੁਛ ਨੀ ਹੁੰਦਾ। ਅਗਰ ਆਪਾਂ ਬਾਹਰ ਦੇ ਮੁਲਕ ਜਾਂਦੇ ਹਾਂ ਉਓਧਰ ਦੇ ਰੂਲ ਵੇਖੋ।
ਸਾਰਾ ਸਾਕਸ ਲੈਵਲ
ਉਧਰ ਤਾਂ ਸਭ ਕੁੱਛ ਤ ਹੁੰਦਾ ਸਾਡੇ ਇੱਥੇ ਰਿਸ਼ਵਤ ਬੜੀ ਜ਼ਿਆਦਾ ਚੱਲਦੀ ਹੁਣ ਆਪਾਂ ਆਪਾਂ ਬਾਈਕਾਂ ਵਗੈਰਾ। ਤੇ ਜਾਂਦੇ ਆ। ਤਾਂ ਅੱਜ ਕੱਲ ਚਲਾਨ ਕੱਟਣ ਜਗਾ ਪੁਲਿਸ ਆਪ ਹੀ ਕਹਿੰਦੇ ਆ ਪੰਜਾਹ ਸੌ ਸੌ। ਪੰਜ ਸੌ ਰੁਪਏ ਦਿਓ ਤੇ ਬਈ ਚੱਲ ਜਾਓ।
ਛੱਡ ਜਾਓ ਬਸ ਐ ਪੜ੍ਹਾਈ ਦੀ ਕੋਈ।
ਸੈ ਅੱਜ ਦੇ ਟਾਈਮ ਸੈਲਰੀ ਦਾ ਘਰ ਤਾਂ ਚੱਲਦੇ ਨੀ ਮੇਨ ਉਹਨਾ ਨੂੰ ਫਿਰ ਕਮਾਈਆਂ। ਸਹੀ ਕੱਢਣੀਆਂ ਪੈਂਦੀਆਂ। ਰੋਜ਼ ਦੇ ਮੰਨ ਲਓ ਪੰਜ ਛੇ, ਪੰਜ ਪੰਜ ਛੇ ਬੰਦੇ ਵੀ ਫਸ ਗਏ ਉਹਨਾਂ ਨੂੰ।
ਛੇ ਸੌ ਸਤ ਸੋ ਰੁਪਏ ਬਚ ਜਾਦੇ ਉਹਨਾਂ ਦੇ ਦੋ।
ਛੇ ਸੱਤ ਸੌ ਤੋਂ ਉਹਨਾ ਦੇ ਤਿੰਨ ਚਾਰ ਹਜ਼ਾਰ ਗੁਣਾਂ ਉਹਨਾ ਦਾ ਬਣ ਜਾਣਾ। ਤੇ ਬਸ ਹਿਸਾਬ ਲਾ ਲਉ ਲੱਖ ਰੁਪਈਆ ੳਹਨਾਂ ਦਾ ਮਹੀਨੇ ਦਾ ਐਵੇਂ ਬਣ ਜਾਣਾ।
ਸਰ ਸਰਕਾਰੀ ਜੋਬ ਦਾ ਇਹ ਤਾਂ ਫਾਇਦਾ ਵੀ ਕਿ ਤੁਸੀਂ ਜੋ ਮੰਗੋਗੇ ਉਹ ਮਿਲ ਜਾਏ ਤੁਹਾਨੂੰ।
ਨਹੀ ਬਾਕੀ ਜੇ ਕੋਈ ਅੜਨ ਵਾਲਾ ਬੰਦਾ ਹੁੰਦਾ ਫੇਰ ਉਹ ਅੜ ਵੀ ਜਾਂਦਾ। ਫਿਰ ਉਹ ਵੀਡੀਓ ਵੀਡੀਓ ਬਣਾ ਕੇ ਸਸਪੈਂਡ ਵਗੈਰਾ ਵੀ ਕਰਾ ਦਿੰਦੇ ਹਾਂ।
ਹਾਂ, ਵੈਸੇ ਹੋਣੇ ਚਾਹੀਦੇ, ਰੂਲਸਜ ਸਖ਼ਤ ਹੋਣੇ ਚਾਹੀਦੇ ਨੇ। ਅੱਜ ਕੱਲ੍ਹ ਦੇ ਬੱਚੇ ਸਾਰੇ ਐਵੇ ਹੀ ਕਰਦੇ ਆ ਸਾਰਾ ਕੁਛ।
ਅੱਜ ਕੱਲ੍ਹ ਬੜੇ ਤੇਜ਼ ਹੋ ਗਏ ਸਾਰੇ ਮਤਲਬ ਤੇਜ਼ ਹੋ ਗਏ ਤੇ ਹਨ ਨਾ।
ਬਸ ਜਿਵੇਂ-ਜਿਵੇਂ। ਜਿਵੇਂ ਜਿਵੇਂ ਹੋ ਜਾ ਰਿਹਾ ਕੰਮ ਸਖਤਾਈ ਹੋ ਜਾ ਰਹੀ ਹੈ ਹੋਈ ਜਾ ਰਹੀ ਹੈ ਹਨਾ ਜੀ।
ਨਹੀਂ ਇੱਕ ਪਾਸੇ ਸਖਤਾਈ ਚਲੋ ਠੀਕ ਵੀ ਹੈ ਤੁਸੀਂ ਕਹਿ ਰਹੇ ਹੋ ਸਖਤਾਈ।
ਹਮ ਇੱਕ ਤਰਫ ਸਹੀ ਹੈ ਇੱਕ ਤਰਫ ਗ਼ਲਤ ਵੀ ਹੈ।
ਹੁਣ ਬੁਲਟ ਬਾਈਕ ਵਿੱਚ ਵੇਖਲੋ ਸਾਡੇ ਤਇੱਥੇ ਬੁਲਟਾਂ ਵਿਕਦੀਆਂ ਜਾਵੇ।
ਬਾਹਰ ਦੇ ਮੁਲਕ ਕੋਈ ਵੋਇਸ ਵੈਲੂਏਸ਼ਨ ਦਾ ਕੋਈ ਚਲਾਨ ਨਹੀਂ ਹੈਗਾ।
ਹਾਂ ਕੋਈ ਜਿਵੇਂ ਮਰਜ਼ੀ ਚਲਾਓ ਗੱਡੀ।
ਬਈ ਸ਼ੀਸੇ ਕਾਲੇ ਕਰਕੇ ਚਲਾਓ ਜੋ ਮਰਜ਼ੀ ਕਰੋ। ਉੱਥੇ ਨੰਬਰ ਪਲੇਟ ਨੰਬਰ ਪਲੇਟਾਂ ਵੀ ਨਾਮ ਵਾਲੀ ਹੈ।
ਆਪਣੇ ਨਾਮ ਦੀਆਂ।
ਹਾਂ ਆਪਣੇ ਇੰਡੀਆ ਚ ਵੇਖ ਲੋ ਕੋਈ ਬੰਦਾ ਬੁਲਟ। ਤੇ ਸਲਸਰ ਲਗਵਾਇਆ ਉਹਦਾ ਚਲਾਨ ਹੋਰਨ।
ਨਾ ਨਾਲ ਹੀ ਚਲਣਾ ਵੈਸੇ ਇੱਕ ਜਗ੍ਹਾ ਸਹੀ ਵੀ ਗੱਲ। ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਕਈ- ਕਈ ਨੂੰ।
ਪਰੇਸ਼ਾਨੀ ਐ ਨੀ ਹੁੰਦੀ ਪਰੇਸ਼ਾਨੀ ਆ ਹੁੰਦੀ ਕੋਈ ਪੁਲਿਸ। ਹੁਣ ਮੇਰੀ ਗੱਲ ਸੁਨੋ ਜਿਹੜੇ ਆ ਪੋਲਿਊਸ਼ਨ ਦਾ ਚਲਾਨ ਕੱਟਦੇ ਆ ਸਾਡੇ-
ਹਾਂਜੀ।
ਤੇ ਜਦੋਂ ਆਪਾਂ ਸੌ ਰੁਪਏ ਦੀ ਪਰਚੀ ਕਟਾਨੇ ਆ।
ਹੂੰ।
ਜਦੋਂ ਮਤਲਬ ਪ੍ਰਦੂਸ਼ਣ ਆਪਾਂ ਕਰਵਾ ਕੇ ਆਨੇ ਆ ਬਾਜ਼ਾਰੋਂ
ਹਾਂਜੀ।
ਤੇ ਉਹ ਪ੍ਰਦੂਸ਼ਣ ਸਹੀ ਹੋ ਜਾਂਦਾ ਫਿਰ ਸੋ ਰਪਏ ਵਿੱਚ?
ਪਤਾ ਨਾ ਨਾ ਜੀ ਹੋ ਜਾਂਦਾ ਮੇਰੇ ਖਿਆਲ ਨਾਲ।
ਨਹੀਂ ਨਹੀਂ ਪ੍ਰਦੂਸ਼ਣ ਤਾਂ ਚਲੋ ਸਨ, ਗੱਡੀ ਇਥੋਂ ਨਿਕਲਣਾ ਨਾ ਸਲੰਸਰ ਚੋਂ, ਤੇ ਸੌ ਰੁਪਏ ਦੀ ਪਰਚੀ ਨਾ ਹਾਂ ਤੇ ਪਰਚੀ ਨਾਲ ਥੋੜ੍ਹੀ ਠੀਕ ਹੋ ਜਾਣਾ ਉਹ
ਉਹ ਫਿਰ ਇੰਜਨ ਉੰਜਨ ਸਹੀ ਹੋਏਗਾ ਤਾਂ ਹੀ ਸਹੀ ਹੋਏਗਾ।
ਹਾਂ ਤੇ ਉਹੀਓ ਤੇ ਗੱਲ ਸਮਝਾਉਣਾ ਚਾਹੁੰਦੇ ਆ ਨਾ। ਹੁਣ ਮੰਨ ਲਓ ਇੱਕ ਬੰਦੇ ਨਵੀ ਵੀ ਹੁਣ ਆ ਸਾਡੇ ਦੇਸ਼ ਚ ਉਹ ਚਲਾਇਆ ਸੀ, ਪੰਦਰਾਂ ਸਾਲ ਬਾਅਦ ਬਈ ਗੱਡੀ ਨੀ ਚੱਲੇਗੀ।
ਹਾਂ ਚੰਡੀਗੜ੍ਹ ਚੱਲਦੀ ਚ ਚੱਲਦੀ ਨੀ ਪਿਆ
ਨਹੀਂ ਹੁਣ ਤਾਂ ਚਲੋ ਸਟੇਅ ਲੱਗ
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਮੰਨ ਲਓ ਹੁਣ ਕਿਸੇ ਨੇ ਗੱਡੀ ਲਿੱਤੀ ਹੈ ਸਾਡਾ ਵਰਗਾ ਬੰਦਾ ਹੁਣ ਕਦੀ ਮਹੀਨੇ ਤੇ ਕੱੀ ਵਾਰ ਚਲਾਉਦਾ ਹੈ।
ਹਾਂਜੀ।
ਉਹਨਾਂ ਦੀ ਚਲਦੀ ਨੀ, ਮੰਨ ਲਓ ੳਹਨੇ ਦਸ ਸਾਲ 'ਚ ਸਿਰਫ ਪੰਜਾਹ ਹਜ਼ਾਰ ਗੱਡੀ ਚਲਾਈ ਹੋਈ ਏ। ਉਹ ਗੱ
ਵੇਚ ਦਿੰਦੇ ਇਹ ਗੱਲ ਠੀਕ ਹੈ ਤੁਹਾਡੀ ਲੋਕ ਜਿਹਨਾਂ ਨੇ
ਨਾ ਉਹਦਾ ਇੰਜਨ ਖ਼ਰਾਬ ਐ। ਏਹ ਹੋਣਾ ਚਾਹੀਦਾ ਬੀ ਜਿਹਦੀ ਗੱਡੀ ਖਰਾਬ ਏ ਉਹਦੀ ਨੀ ਚਲੇੇਗੀ।
ਹਾਂਜੀ, ਬਿਲਕੁਲ ਸਹੀ ਹੋਈ ਤੇ ਓਹਦੇ ਵਿੱਚ ਆ
ਜਿਹੜਾ ਜਿਹੜਾ ਬੰਦਾ ਹ ਹੁਣ ਅੱਜ ਕੱਲ੍ਹ ਬੰਦਿਆਂ ਨੂੰ ਸ਼ੌਂਕ ਚੱਲ ਰਿਹਾ ਕਿ ਪੁਰਾਣੀ ਪੁਰਾਣੀ ਚੀਜ਼ਾਂ ਨੂੰ ਨਵੀਂ ਕਰਾਉਣ ਦਾ।
ਵਧੀਆ ਲੱਗਦੀ ਹੈ ਨਾ।
ਤੇ ਉਹ ਐ ਚਲਾਨ ਨੀ ਦਿੰਦੇ ਔਰ ਬਾਹਰ ਦੇ ਮੁਲਕਾਂ ਚ ਐਜ ਏ ਪੁਰਾਣੀ ਚੀਜ਼ਾਂ ਸਭ ਤੋਂ ਮਹਿੰਗੀਆਂ ਵਿਕਦੀਆਂ।
ਹੂੰ, ਸਹੀ ਗੱਲ ਐਟਰਾ ਹੁਣ ਟਰੈਕਟਰ ਵੇਚਿਆ ਸੀਗਾ ਨਾ ਤੁਸੀਂ? ਟਰੈਕਟਰ ਪਿਆ ਸੀ ਕਵਾੜ 'ਚ, ਚੱਕ ਕੇ ਲੈ ਗਏ ਨੇ ਉਹਦਾ, ਮਾਂਨਨੇ ਦੋ ਕਰੋੜ
ਮੋਲ ਨਹੀਂ ਪਾਇਆ। ਤੇ ਹੁਣ ਵੇਖ ਲੋ ਉਹਦੀ ਕਿਸਮਤ ਖੁਲਣ ਆਲੇ ਦੀ ਕੈਮੇ ਖੋਲ ਗਈ ਏ ਇੱਕ ਬੰਦੇ ਦੀ ਲਵਾਈਏ ਸਿਰਫ
ਚਲੋ ਠੀ ਠੀਕ ਹੈ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਚਲੋ ਠੀਕ ਐ, ਚਲੋ ਸਤਿ ਸ਼੍ਰੀ ਅਕਾਲ ਜੀ।